ਹੈਲੋ, ਸਤ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਭੂਆ, ਠੀਕ ਉ ਜੀ?
ਕਿਵੇਂ ਹੋ? ਬਸ ਵਧੀਆ। ਤੁਸੀਂ ਸੁਣਾਓ? ਹੈਲੋ!
ਹਾਂਜੀ!
ਹਾਂਜੀ, ਆਵਾਜ ਆਉਂਦੀ ਪਈ ਏ?
ਹਾਂਜੀ?
ਤੁਹਾਨੂੰ ਵੋਇਸ ਆਉਂਦੀ ਪਈ ਏ?
ਹਾਂਜੀ, ਕਾਫੀ ਘੱਟ ਆ ਰਹੀ ਹੈ ਵੈਸੇ।
ਅੱਛਾ! ਕਾਫ਼ੀ ਘੱਟ ਆਂਦੀ ਪਈ ਐ।
ਹਾਂਜੀ।
ਹੁਣ ਆਈ, ਹੁਣ ਆਈ?
ਆ ਨੋਰਮਲ ਆ ਰਹੀ ਐ, ਕੋਈ ਗੱਲ ਨੀਂ, ਹਾਂਜੀ, ਕੀ ਹਾਲ
ਅੱਛਾ, ਬਸ ਵਧੀਆ ਨੇਂ, ਤੁਸੀਂ ਸੁਣਾਓ ਕਿਵੇਂ ਓ?
ਹਾਂਜੀ-ਹਾਂਜੀ, ਵਧੀਆ ਜੀ।
ਵਧੀਆ ਜੀ ਓਕੇ, ਚੰਗਾ ਐ, ਘਰ ਚ ਸਾਰੇ ਕਿਵੇਂ ਓ?
ਹਾਂਜੀ ਸਾਰੇ ਵਧੀਆ ਨੇਂ ਜੀ, ਬੱਚਿਆਂ ਨੂੰ ਛੁੱਟੀਆਂ ਮਿਲੀਆਂ ਹੋਈਆਂ, ਘਰੇ ਸੀਗੇ।
ਅੱਛਾ, ਛੁੱਟੀਆਂ ਲੱਗੀਆਂ?
ਹਾਂਜੀ, ਪਹਿਲਾਂ ਵੱਡੀ ਬੇਟੀ ਮਾਸੀ ਕੋਲ, ਗਈ ਹੋਈ ਸੀਗੀ। ਫ਼ੇਰ ਉਸ ਤੋਂ ਬਾਅਦ, ਮੈਂ ਥੋੜ੍ਹਾ ਜਿਹਾ ਬਿਜੀ ਸੀਗੀ ਤੇ ਹੁਣ, ਏਧਰ ਮੰਮੀ ਘਰ ਆਏ ਹੋਏ ਆ।
ਅੱਛਾ- ਅੱਛਾ, ਤੇ ਹੁਣ ਉੱਥੇ ਛੁੱਟੀਆਂ ਹੋਣ ਲੱਗ ਗਈਆਂ?
ਅ-ਹਾਂਜੀ ਲੱਗੀਆਂ ਹੋਈਆਂ ਬੱਚਿਆਂ ਨੂੰ ਛੁੱਟੀਆਂ, ਇੱਕ ਤਰੀਕ ਤੋਂ ਸਕੂਲ ਲੱਗਣੇ ਆ।
ਅੱਛਾ, ਇੱਕ ਜੁਲਾਈ ਤੋਂ ਸਕੂਲ ਲੱਗਨੇਂ ਆਂ, ਓਕੇ।
ਹਾਂਜੀ।
ਸਾਡੇ ਤੋਂ ਹੁਣ ਤੋਂ ਸਟਾਟ ਵੀ ਹੋ ਗਏ ਆਂ। ਇੱਕ ਤੇ ਚਾਰ ਤਰੀਕ ਤੋਂ ਈ ਚਾਲੂ ਹੋ ਗਏ ਸੀ, ਜੂਨ ਨੂੰ।
ਅਹ, ਚਾਰ ਜੂਨ
ਹਾਂਜੀ, ਚਾਰ ਜੂਨ।
ਸਾਡੇ ਏਧਰ ਨਾਂ, ਜੂਨ ਦੇ ਵਿੱਚ ਗਰਮੀ ਬਹੋਤ ਤੇਜ਼ ਹੁੰਦੀ ਆ। ਜਿਹਦੇ ਕਰਕੇ, ਅਹ ਵੈਸੇ ਤਾਂ ਜੂਨ ਦੇ ਵਿੱਚ ਤੇ ਛੁੱਟੀਆਂ ਹੁੰਦੀਆਂ-ਹੁੰਦੀਆਂ ਨੇਂ ਬਾਕੀ ਜੁਲਾਈ ਦੇ ਵਿੱਚ ਵੀ ਚਲੀਆਂ ਜਾਂਦੀਆਂ ਛੁੱਟੀਆਂ।
ਹੂੰ, ਨਈਂ-ਨਈਂ ਸਹੀ ਗੱਲ ਐ, ਗਰਮੀ ਬਹੁਤ ਹੋ ਜਾਂਦੀ ਐ ਨਾਂ ਕਾਫ਼ੀ। ਤੋ ਫੇਰ ਬੱਚੇਆਂ ਨੂੰ ਵੀ ਥੋੜਾ ਏ ਲੱਗਦਾ ਹੈਗਾ।
ਹਾਂਜੀ-ਹਾਂਜੀ, ਪਿਛਲੀ ਵਾਰ ਤਾਂ, ਡੇਢ-ਦੋ ਮੰਥ ਦੀਆਂ ਹੋਈਆਂ ਸੀ। ਸਰਦੀਆਂ ਦੇ ਵਿੱਚ ਵੀ ਏਦਾਂ ਈ ਹੁੰਦੀਆਂ, ਇੱਕ ਹਫ਼ਤੇ ਦੀਆਂ ਛੁੱਟੀਆਂ ਹੁੰਦੀਆਂ ਨੇ। ਤੇ ਫ਼ੇਰ ਥੋੜਾ ਜਾ ਮਤਲਬ ਕਿ ਵੱਧ ਵੀ ੳਹ ਹੋ ਜਾਂਦੀਆਂ ਨੇ, ਠੰਡ ਜਾਦਾ ਹੋਵੇ ਤਾਂ। ਹਾਂਜੀ ਪੰਜਾ ਦੇ ਵਿੱਚ ਬੋਤ
ਬੋਤ ਜਾਦਾ ਨੇ ੳਥੇ ਵਈ ਹੁੰਦਾ ੳਥੇ ਇਸਾ।
ਹਾਂਜੀ, ਹੋਰ
ਔਰ ਤੁਸੀ ਕੀ ਕਰਦੇ ਓ? ਘਰੇ ਈ ਮੈਂ ਹਾਊਸ-ਵਾਈਫ ਨੇ, ਹਾਊਸ ਅੱਛਾ ਜੋਬ ਨੀ ਕਰਦੇ ਆਂ ਕੋਈ?
ਹਾਂਜੀ
ਜੋਬ ਨੀ ਕਰਦੇ ਓ ਕੋਈ?
ਨਈ-ਨਈ, ੳਹ ਦੋ ਬੇਟੀਆਂ ਨੇ ਛੋਟੀਆਂ ਨੇ, ੳਨਾਂ ਦੀ ਕੇਅਰ ਕਰਨੀ ਏ ਧਆਨ ਰੱਖਨਾ ਬੱਚੇਆਂ ਦਾ, ਪੜੋਨਾ, ਘਰ ਦੇ
ਅੱਛਾ-ਅੱਛਾ, ਨਈ ੳਹ ਤੋ ਹੋ ਈ ਜਾਂਦਾ ਫੇਰ, ਬੋਤ ਮੁਸ਼ਕਿਲ ਹੁੰਦਾ ਫੇਰ। ਬੱਚੇ ਹੋਏ ਤਾਂ ਫੇਰ ਬੋੜਾ ਮੁਸ਼ਕਿਲ ਹੋਏਗਾ, ਜੋਬ ਕਰਨਾ ਬੋਲਿਆ ਨਾ ਫੇਰ ਤਾਂ ਬੋਤ ਈ ਮੁਸ਼ਕਿਲ ਹੋ ਜਾਂਦਾ।
ਹਾਂਜੀ-ਹਾਂਜੀ, ਬਾਕੀ ਫੈਮਲੀ ਦਾ ੳਹ ਹੋ ਜਾਂਦਾ ਨਾਂ ਵੀ ਜਿੱਦਾਂ ਵੀ ਚਲੋ ਜਾਦਾ ਜਾਣੇ ਵੀ ਬ ਬੱਚੇ ਵੱਡੇ ਹੋਨ ਫੇਰ ਜੋਬ ਹੋ ਜਾਂਦੀ ਆ।
ਹੂੰ ਨਈ ਸਹੀ ਗੱਲ ਐ, ਉਹ ਤਾਂ ਹੈ ਈ। ਛੋਟੇ ਬੱਚੇਆਂ ਨਾਲ ਤਾਂ ਜੋਬ ਕਰਨਾ ਬੋਲਾ ਨਾ ਬੋਤ ਔਖਾ ਐ।
ਹਾਂਜੀ-ਹਾਂਜੀ, ਬੱਚੇਆਂ ਦਾ ਫੇਰ ਧਿਆਨ ਨੀ ਰੱਖੇਆ ਜਾਂਦਾ। ਆਪ ਦਾ ਆਪ ਦਾ ਨੀ ਧਿਆਨ ਰੱਖੇਆ ਜਾਂਦਾ।
ਸਹੀ ਗੱਲ ਏ। ਔਰ ਫੇਰ ਇਸ ਯੇਈ ਉਮਰ ਹੈ ੳਨਾਂ ਨੂੰ ਨਾਲ ਕਿਸਾਂ ਵੱਡੇ ਹੋ ਗਏ ਯੇਈ ਉਮਰ ਹੁੰਦੀ ਏ ਛੋਟੇ-ਛੋਟੇ ਟੈਮ ਤੇ ਈ ੳਨਾਂ ਦਾ ਸਾਥ ਦੋ ਅੱਛਾ ਹੈਦਾ ਏ। ਵੱਡੇ ਹੋ ਕੇ ਤੇ ਫੇਰ ਤੋ ੳ ਅਪਣੇ ਚ ਹੀ ਰਹੰਦੇ ਫਿਰ।
ਹਾਂਜੀ।
ੳ ਫਿਰ ੳਨਾਂ ਨੇ ਕਿਦੀ ਸੁਨੀ ਵੀ ਨਈ।
ਹਾਂਜੀ-ਹਾਂਜੀ।
ਓਕੇ, ਔਰ ਤੁਸੀ ਸ਼ੋਪਿੰਗ ਕਰਦੇ ਹੳ ਔਨਲਾਈਨ?
ਅ ਔਨਲਾਈਨ ਕਦੇ-ਕਦੇ ਕਰ ਲਈ ਦੀ ਆ। ਜਿਵੇਂ ਬੱਚੇਆਂ ਨੂੰ ਕੁਛ ਖੇਡ ਅਹ ਲੈਨੀ ਹੋਵੇ। ਤੇ ਜਾਂ ਕੁਛ ਸਟਡੀ ਦੇ ਸਾਬ ਨਾਲ ਪੜਾਈ ਦੇ ਵਿੱਚੋਂ ਕੁਛ ਨਾ ਕੁਛ ਚਾਈਦਾ ਹੋਵੇ ਫੇਰ ਆ
ਅੱਛਾ, ੳਸਰਾ ਕਰ ਲੈਂਦੇ ੳ। ਫੇਰ ਜੋ ਤੁਸੀ ਔਡਰ ਕਰਦੇ ੳ, ੳਹੀ ਆਂਦਾ ਐ ਬਰਾਬਰ।
ਅਹ ਹਾਂਜੀ, ਬੱਚੇਆਂ ਦਾ ਤਾਂ ਕਾਫੀ ਹੱਦ ਤੱਕ ਆਂਦਾ ਵਾ, ਜਿਵੇਂ ਹੁਨ ਕੱਪੜੇ ਵਗੈਰਾ ਲੈਨੇ ਔਨਲਾਈਨ। ੳਹ ਨਈ ਪ੍ਰੋਪਰ ਡਿਜ਼ਾਇਨ ਮਿਲ ਜਾਂਦਾ ਆਪਾਂ ਨੂੰ। ਨਾ ਫਿਟਿੰਗ ਆਵੇ, ਨਾਪ ਨੀ ਆਂਦਾ ਬਰਾਬਰ ਤੇ ਨਾ ਕੱਪੜਾ ਪਸੰਦ ਆਵੇ।
ਸਹੀ ੳਹ ਤੋ ਹੈਗਾ। ਔਨਲਾਈਨ ਕਿਸਾ ਨਾ ਹੁੰਦਾ
ਹਾਂਜੀ ਕਈ ਵਾਰੀ ਏਦਾਂ ਹੁੰਦਾ ਔਨਲਾਈਨ ਜਿਵੇਂ ਆਪਾਂ ਕੋਈ ਚੀਜ਼ ਮੰਗਵਾ ਲਈ ਆ ਓ ਕਈ ਵਾਰੀ ਤਾਂ ਬਾਪ ਪਸੋਂ ਹੋ ਜਾਂਦੀ ਆ ਕਈ ਵਾਰੀ ਪੈਸਾ ਖ਼ਰਾਬ ਹੁੰਦਾ ਆਪਣਾ
ਹਾਂਜੀ ਓਹੀ-ਓਹੀ ਕਦੋਂ-ਕਦੋਂ ਨਈ ਜਾਂਦਾ ਰਿਟਰਨ ਨੀ ਜਾਂਦਾ ਨਾ ਓ ਫਿਰ
ਹਾਂਜੀ ਵਾਪਸ ਓ ਲੈਂਦੇ ਨੀ ਆ। ਫੇਰ ਤਾਂ ਕਰਕੇ ਬਸ ਓਫਲਾਈਨ ਜਾਦਾ ਮਤਲਬ ਬ
ਬੈਟਰ ਹੁੰਦਾ ਏ, ਸਈ ਗੱਲ ਐ ਨਈ ਔਫਲਾਈਨ ਈ
ਛਾ ਵਾਸਤੇ, ਹਾਂਜੀ ਬੱਚਿਆਂ ਵਾਸਤੇ ਖਿਡੌਣੇ ਵਗੈਰਾ ਹੋਣ ਜਾਂ ਕੋਈ ਚੀਜ਼ ਹੋਰ ਹੋਵੇ ਓ ਲੈ ਲਈ ਦੇ ਆ।
ਨਈ ਵੀ ਓ ਤਾਂ ਚਲੋ ਓ ਤੋ ਠੀਕ ਹੈਗਾ ਬਟ ਕੱਪੜਿਆਂ ਦਾ ਕਿਸ ਤਰਾਂ ਹੁੰਦਾ ਦਾ ਨਾ ਕੱਪੜਿਆਂ ਅਲੱਗ ਹੁੰ ਤੇ ਦੂਜੇ ਹੁੰਦੇ ਏ
ਹਾਂਜੀ ਕੱਪ ਕੱਪੜਿਆਂ ਦਾ ਚੱਕਰ ਪੈਂਦਾ ਹਾਂਜੀ ਕਈ ਵਾਰੀ ਤਾਂ ਬੋਕਸ ਖ ਬੋਕਸ ਦੇ ਵਿੱਚ ਥੋੜ੍ਹਾ ਬੋਤ ਕੋਈ ਚੀਜ਼ ਮਤਲਬ ਹੋਰ ਤਰ੍ਹਾਂ ਦੀ ਹੁੰਦੀ ਆ ਕੁਛ ਹੋਰ ਮੰਗਵਾਉਂਦੇ ਆ। ਕਾਫੀ ਹੱਦ ਤੱਕ ਕੰਮ ਥੋੜਾ ਜਿਹਾ ਓ, ਹਾਂਜੀ।
ਅੱਜ-ਕੱਲ ਕਿਸਰ ਦਾ ਟਰੱਸਟ ਈ ਨੀ ਹੁੰਦਾ ਕਿਸੇ ਉੱਤੇ ਐ ਕਰਨਾ ਕਿਸ ਤਰ੍ਹਾਂ ਕੀ ਔਡਰ ਕਰੇ ਜਾਂ ਨਾ ਕਰੇ
ਹਾਂਜੀ, ਹਾਂਜੀ।
ਔਨਲਾਈਨ ਦੇ ਉੱਤੇ ਮੈਂ ਵੀ ਅਸੀਂ ਵੀ ਜਾਦਾ ਤਰ ਤਾਂ ਔਫਲਾਈਨ ਈ ਕਰਦੇ ਆ। ਬਟ ਕਦੋਂ-ਕਦੋਂ ਹੁੰਦਾ ਏ ਜੋ ਪਸੰਦ ਆ ਜਾਂਦੀ ਐ ਚੀਜ਼ ਇਸ ਤਰ੍ਹਾਂ ਦੇ ਫਿਰ ਐਪ ਚੋਂ ਕਰਨੀ ਕਿ ਜੋ ਰਿਟਰਨ ਜਾਂਦਾ ਹੋ ਏ।
ਹਾਂਜੀ-ਹਾਂਜੀ।
ਜਿਦੇ ਚ ਰਿਟਰਨ ਨੀ ਜਾਂਦਾ ਤਾਂ ਫਿਰ ਅਸੀਂ ਓਦੇ ਚ ਮੰਗਵਾਦੇ ਈ ਨੀ ਐ ਕੋਈ ਚੀਜ਼।
ਆਹ ਹਾਂਜੀ।
ਓ ਫੇਰ ਓਸਰਾ ਤਾ ਲੱਗਦਾ ਨਾ ਕਿ ਏਦਾ ਸਮਾਲ ਸ ਸਈ ਆਏਗਾ ਕਿ ਨੀ ਆਣਾ ਕੀ ਪਤਾ ਨੀ ਨਾ ਫੇਰ ਕਿਉਂਕਿ ਓਨਾਂ ਦਾ ਕਿੱਸਾ ਆਉਂਦਾ ਐ ਰਟਰਨ
ਜੇੜੇ ਦਿਨ ਆਪਾਂ ਨੂੰ ਚਾਈਦੀ ਏ ਚੀਜ਼ ਕਈ ਵਾਰੀ ਓ ਐਟੇ ਟਾਈਮ ਤੇ ਨਈ ਮਿਲਦੀ।
ਹਾਂਜੀ ਓਈ ਸਈ ਨਈ ਮਿਲਦੀ ਆ ਟੈਮ ਤੇ, ਕਦੋਂ-ਕਦੋਂ ਹੋ ਹੁੰਦਾ ਇਸ ਤਰ੍ਹਾਂ ਔਰ ਫੇਰ ਬਾਦ ਕਿਸਾ ਹੁੰਦਾ ਨਾ ਓ ਤਾਂ ਓ ਸੀ ਓ ਡੀ ਵੀ ਨੀ ਦਿੰਦੇ ਓ ਬੋਲਦੇ ਤੁਸੀਂ ਪੈਲੇ ਈ ਪੈਸੇ ਪਾ ਦੋ ਪੇਮੈਂਟ ਤੁਸੀਂ ਪੈਲੇ ਈ ਕਰਦੋ ਫੇਰ ਓਦੇ ਚ ਥੋੜਾ ਟਰਸਟ-ਟਰਸਟ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਐ।
ਹਾਂਜੀ।
ਜਿਸ ਸਾ ਸੀ ਓ ਹੁੰਦਾ ਏ ਨਾ ਫਿਰ ਟੈਸ਼ਨ ਨੀ ਹੁੰਦਾ ਕਿ ਹਾਂ ਚਲੋ ਘਰ ਆਏਗਾ ਤਾਂ ਸਮਾਨ ਤੁਸੀਂ ਦੇਖ ਕੀ ਪੇ ਕਰ ਸਕਦੇ ਓ। ਬਟ ਕਿਸਾ ਨਾ ਅਸੀਂ ਮੈਂ ਤਾਂ ਨੀ ਮੈਂ ਤਾਂ ਜਾਦਾ ਹੁਨ ਮੀਸ਼ੋ ਚੱਲਦਾ ਐਪ ਐਮਾਜ਼ੋਨ ਹੋ ਗਿਆ ਇੱਥੋਂ ਹੀ ਜ਼ਿਆਦਾਤਰ ਇਹ ਕਰਨੀ ਆ ਫਿਰ
ਆਹ ਹਾਂਜੀ ਓ ਤੇ ਸਈ ਮਿਲਦਾ ਫੇਰ
ਹਾਂ ਓਥੋਂ ਸਈ ਮਿਲ ਜਾਂਦਾ ਮੀਸ਼ੋ ਦੇ ਵਿੱਚ ਕਿਸ ਤਰ੍ਹਾਂ ਨਾ ਮੀਸ਼ੋ ਦੇ ਵਿੱਚ ਬੱਚਿਆਂ ਦੇ ਸਟੇਜ ਨਰੀ ਵਿੱਚ ਇਹ ਜਾਦਾ ਅੱਛਾ ਮਿਲ ਜਾਂਦਾ।
ਹਾਂਜੀ-ਹਾਂਜੀ।
ਕੱਪੜਿਆਂ ਦਾ ਤਾਂ ਕੱਪੜਿਆਂ ਵੀ ਅੱਛੇ ਮਿਲਦੇ ਓਥੇ ਕੁੜਤੀਆਂ ਵਗਰ ਹੋਏ ਨਾ ਲੇਡੀਜ਼
ਕੱਪੜੇ ਐਵੇਂ ਆ ਨਾ ਵੀ ਜਿਵੇਂ ਹੁਣ ਮੰਨ ਲਓ ਵੀ ਏਸ ਬੱਚੇਆਂ ਦੇ ਕਿੰਨੇ ਜਾਣੇ ਦੇ ਮਤਲਬ ਪੇਜ ਬਣੇਏ ਹੁੰਦੇ ਹਨ ਤੇ ਓਹ ਪਾ ਤੇ ਓਦੇ ਤੇ ਸਾਰਾ ਕੁਛ ਵੀ ਸਾਡੇ ਸ਼ੋਪ ਤੇ ਏ ਚੀਜ਼ ਹੈਗੀ ਆ ਏ ਚੀਜ਼ ਹੈਗੀ ਆ ਔਨਲਾਈਨ ਆਪਾਂ ਨੂੰ ਪਸੰਦ ਆ ਜਾਂਦੀ ਹੈ ਜਦੋਂ ਜਾ ਕੇ ਦੇਖਦੇ ਆ ਉਹ ਬਹੁਤ ਚੀਜ਼ ਦਾ ਫ਼ਰਕ ਹੁੰਦਾ
ਉਹਦੇ 'ਚ ਕਲਰ ਦਾ ਫ਼ਰਕ ਆਉਂਦਾ ਡਿਜ਼ਾਇਨ ਦਾ ਕੱਪੜਿਆਂ ਦਾ ਫਰਕ ਪੈ ਜਾਂਦਾ
ਕੱਪੜਾ ਕੱਪੜਾ ਜੋ ਹਾਂਜੀ ਕੱਪੜੇ ਦਾ ਬਹੁਤ ਜ਼ਿਆਦਾ ਫ਼ਰਕ ਪੈਂਦਾ
ਉਹੀ ਉਹ ਅਛੇ ਕਿਸਮ ਉਹ ਨਾ ਆਪਣਾ ਐਪ ਦੇ ਥਰੂ ਬਣਾਉਂਦੇ ਵੀਡੀਓ ਉਹ ਦਿਖਦਾ ਹੈ ਕਿ ਹਾਂ ਕੱਪੜਾ ਬੜਾ ਚੰਗਾ ਹੈਗਾ ਇਸਦਾ ਲੇਕਿਨ ਉਹ ਜਦ ਸਾਹਮਣੇ ਦੇਖੋ ਨਾ ਤਾ ਫਿਰ ਉਹ ਕੱਪੜਾ ਕੁਛ ਕੰਮ ਦਾ ਹੀ ਨਹੀਂ ਆਉਂਦਾ
ਅੱਛਾ ਜੀ
ਉਹਦੇ ਕਰਕੇ ਪੰਜਾਬ ਤੋਂ ਚੰਗੇ ਅੱਛੇ ਮਿਲ ਜਾਂਦੇ ਆ ਉੱਥੇ ਨਜ਼ਦੀਕ
ਹਾਂਜੀ ਪੰਜਾਬ ਦੇ ਵਿੱਚ ਮਿਲ ਜਾਂਦੇ ਆ ਪਰ ਓਫਲਾਈਨ ਜੇ ਆਪਾਂ ਲੈ ਕੇ ਆਈਏ ਜ਼ਿਆਦਾ ਵਧੀਆ ਰਹਿੰਦਾ
ਹਾਂਜੀ ਉਹੀ ਨੇ ਉੱਥੇ ਤਾਂ ਫਲਾਈਨ ਹੀ ਚੱਲਦਾ ਅੱਛੀ ਗੱਲ ਹੈ ਕਿਸ ਇੱਥੇ ਸ ਕਿਸੇ ਨਾ ਸੂਟਾਂ ਥੋੜ੍ਹੇ ਮਾਰਲ ਇੱਥੇ ਅਲੱਗ ਹੀ ਮਿਲ ਜਾਂਦੇ ਪੰਜਾਬ ਦਾ ਕੱਪੜਾ ਕਿਵੇਂ ਉਹ ਥੋੜਾ ਵੱਖਰਾ ਹੁੰਦਾ
ਹਾਂਜੀ ਹਾਂਜੀ ਪੰਜਾਬ ਦੇ ਵਿੱਚ ਸਾਰੇ ਨਾਲੋਂ ਟਰੈਂਡਿੰਗ ਦੇ ਵਿੱਚ ਜ਼ਿਆਦਾ ਰਹਿੰਦੇ ਆ ਕੱਪੜੇ ਜੋ ਆ ਗਿਆ ਕਲਰ ਆ ਗਿਆ ਟਰੈਂਡਿੰਗ ਦੇ ਵਿੱਚ ਜੋ ਆ ਗਿਆ ਉਹ ਪੂਰਾ ਐਨ ਉਹਦੇ ਵਿੱਚ ਉਹ ਹੋ ਜਾਂਦਾ ਵੀ ਇਹ ਚੀਜ਼ ਲੈਣੀ ਆ ਤੇ ਲੈਣੀ ਹੀ ਆ
ਉਈ, ਉਈ
ਇਸ ਟਾਈਮ ਪੈਰਟ ਕਲਰ ਹੈ ਪੈਰਟ ਕਲਰ ਸੂਟ ਦਾ ਟ੍ਰੈਂਡ ਬਹੁਤ ਜਿਆਦਾ ਬਲਊ ਕਲਰ ਲੈਸ ਲਾ ਰਹੇ ਆ
ਹਾਂਜੀ ਨਹੀਂ ਨਹੀਂ ਸਹੀ ਦੇਖਿਆ ਮੈਂਨੇ ਵੀ ਮੈਂ ਵੀ ਇੰਸਟਾਗ੍ਰਾਮ ਚ ਦੇਖਿਆ ਪੈਰਟ ਬਹੁਤ ਜ਼ਿਆਦਾ ਪਿਛਲੇ ਟਾਈਮ ਤੋਂ ਗ੍ਰ ਪਰਪਲ ਹੋ ਗਿਆ ਸੀ ਬਹੁਤ ਜ਼ਿਆਦਾ ਵਾਈਟ ਕਲਰ ਕੋਪਰ ਡਾਰਕ ਕੋਪਰਿਸ਼ ਉਹ ਬਹੁਤ ਚੱਲ ਰਿਹਾ ਸੀ
ਇਸ ਟਾਈਮ ਪੈਰਟ ਕਲਰ ਬਹੁਤ ਜਾਦੇ
ਇਸ ਤਰ੍ਹਾਂ ਪੈਰਟ ਚੱਲ ਰਿਹਾ ਹੁਨ ਬਹੁਤ ਜ਼ਿਆਦਾ
ਆ ਹਾਂਜੀ ਪਰ ਮੈਂ ਟਰੈਂਡ ਦੇ ਹਿਸਾਬ ਨਾਲ ਨਹੀਂ ਲੈਂਦੀ ਮੈਨੂੰ ਏਦਾਂ ਹੁੰਦਾ ਵੀ ਉਹ ਥੋੜੇ ਟਾਈਮ ਵਾਸਤੇ ਆਉਂਦਾ ਤੇ ਉਹ ਉਹ ਜਾਂਦਾ ਫਿਰ ਪਿਆ ਕਾਫੀ ਟਾਈਮ ਬਾਅਦ ਪਾਉਂਦੇੇ ਆ ਬੜਾ ਮਤਲਬ ਹੋਰ ਹੀ ਤਰੀਕੇ ਦਾ ਲੱਗਦਾ ਦਾ ਅਜੀਬ ਜਿਆ
ਨਈ ਅਜੀਬ ਜਿਆ ਲੱਗਦਾ ਸਹੀ ਗੱਲ ਹੈ ਨਹੀਂ ਕਦੋਂ ਕਦੋਂ ਕਿਸੇ ਨਾ ਕੋਈ ਕੋਈ ਸੂਟ ਕੋਈ ਕੋਈ ਸੂਟ ਹੋ ਜਾਂਦੇ ਕਦੋਂ ਨਹੀਂ ਹੁੰਦੇ ਸੂਟ
ਹਾਂਜੀ ਹਾਂਜੀ
ਕੋਈ ਕੋਈ ਕੋਈ ਕਲਰ ਚ ਨਾ ਆਪਣੇ ਉੱਤੇ ਸੂਟ ਹੋ ਜਾਂਦੇ ਆ
ਹਾਂਜੀ ਕਾਫੀ ਵੱਡੇ ਗਲਿਆਂ ਦਾ ਜ਼ਿਆਦੇ ਰਿਵਾਜ਼ ਚੱਲਿਆ ਹੋਇਆ
ਉ ਉੱਥੇ ਮੋਰ ਵਾਲੇ ਬੜੇ ਚੱਲਦੇ ਆ ਨਾ ਮੋਰ ਦੇ ਡਿਜ਼ਾਇਨ ਤੇ
ਹਾਂਜੀ ਉਹ ਪਹਿਲਾਂ ਟਰੈਂਡ ਸੀ ਮਤਲਬ ਹੁਣ ਥੋੜ੍ਹਾ ਜਿਹਾ ਘੱਟ ਗਿਆ ਤੇ ਹੁਣ ਪੈਰਟ ਕਲਰ ਸੂਟ ਦਾ ਜ਼ਿਆਦੇ ਆ ਯੈਲੋ
ਅੱਛਾ ਪਹਿਲੇ ਮੋਰ ਉਹੀ ਪਹਿਲੇ ਮੈਂ ਦੇਖਾ ਨਾ ਹਰ ਇੱਕ ਸੂਟ ਦੇ ਉੱਤੇ ਮੋਰ ਚੁੰਨੀ ਦੇ ਉੱਤੇ ਮੋਰ ਬਣਿਆ ਹੋਇਆ ਮੈਂ ਨਾ ਇਹ ਕੀ ਸੀਗਾ ਤੋਂ
ਸਾਨੂੰ ਉਹ ਵਧੀਆ ਨਹੀਂ ਲੱਗਦਾ ਉਹ ਵਾਲਾ ਕਲਰ ਮਤਲਬ ਮੋਰ ਵਾਲਾ ਪੈਂਟ ਜ਼ਿਆਦਾ ਵਧੀਆ ਨਹੀਂ ਲੱਗਦਾ ਹਾਂ ਕਿਸੇ ਤੇ ਵੀ ਇੱਦਾਂ ਪਾਇਆ
ਉਹ ਨਹੀਂ ਨਹੀਂ ਠੀਕ ਹੈ ਨਾ ਉਹ ਤੋ ਹੈ ਨਈ ਸਹੀ ਗੱਲ ਏ ਇਸ ਤਰਾਂ ਹੁਣ ਉੱਥੇ ਜ਼ਿਆਦਾ ਪਹਿਲੇ ਟਰੈਂਡ ਉੱਥੋਂ ਆਉਂਦਾ ਨਾ ਮਾਲ ਸਾਰਾ ਫੇਰ ਬਾਕੀ ਜਗ੍ਹਾ ਸਪਲਾਈ ਹੁੰਦਾ।
ਹਾਂਜੀ-ਹਾਂਜੀ ਹਾ
ਅਸੀਂ ਖੁਦ ਮੈਂ ਮੰਗਾਂਂਨੀ ਹਾਂ ਸਾਡੇ ਇੱਥੇ ਵੀ ਆਂਟੀ ਹੈਗੇ ਨਾ ਉਹ ਵੀ ਪੰਜਾਬ ਤੋਂ ਮਾਲ ਲੈ ਕੇ ਆਉਂਦੇ ਹੈ। ਅਸੀਂ ਉੱਥੋਂ ਹੀ ਲੈਂਦੇ ਉਹਨਾਂ ਦੇ ਕੋਲੌ ਹੀ। ਹਾਂਜੀ ਹਾਂ ਪੰਜਾਬ ਤੋਂ ਹੀ ਉਹ ਮਾਲ ਉੱਥੋਂ ਹੀ ਅੰਮ੍ਰਿਤਸਰ ਤੋਂ ਉੱਥੋਂ ਹੀ ਲੈ ਕੇ ਆਉਂਦੇ ਆ ਉਹ ਵੀ।
ਹਾਂਜੀ ਅੰਮ੍ਰਿਤਸਰ ਬਹੁਤ ਵਧੀਆ ਕੱਪੜਾ ਹਾਂਜੀ।
ਹਾਂਜੀ ਫੇਰ ਤਾਂ ਅਸੀਂ ਉਹਨਾਂ ਦੇ ਕੋਲੋਂ ਹੀ ਲੈਂਨੇ ਹਾਂ।
ਹਾਂਜੀ।
ਉਹ ਵੀ ਅੱਛਾ ਅੱਛੇ ਆਂਦੇ ਉੱਥੋਂ ਵੀ ਕੱਪੜੇ ਪਿਓਰ ਦੇ ਕੱਪੜੇ ਹੁੰਦੇ ਕੋਟਨ ਦੇ ਹੁੰਦੇ ਅੱਛੇ ਹੁੰਦੇ ਆ।
ਹਾਂਜੀ ਹਾਂਜੀ ਔਨਲਾਈਨ ਸਹੀ ਨਹੀਂ ਰਹਿੰਦਾ ਜਿੱਦਾਂ ਪੰਜਾਬ ਦੇ ਵਿੱਚੋਂ ਮੰਗਵਾਉਨੇ ਹਾਂ।
ਹਾਂਜੀ, ਨਹੀਂ ਸਹੀ ਗੱਲ ਹੈ। ਔਨਲਾਈਨ ਤੋਂ ਰਿਸਕ ਹਾਂ ਵਹੀ ਸਹੀ ਗੱਲ ਏ ਓ ਤਾ ਹੈ। ਠੀਕ ਹੈ ਮੈਨੂੰ ਨਾ ਇੱਕ ਕਾਲ ਆ ਰਹੀ ਆ।
ਚਲੋ ਠੀਕ ਹੈ ਭੈਣ ਜੀ, ਮੈਂ ਰੁਕ ਕੇ ਕਰਦੀ ਹਾਂ।
ਹਾਂਜੀ-ਹਾਂਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ।